ਹੈਲੋ
ਹੈਲੋ
ਹਾਂਜੀ ਸਸ਼੍ਰੀ ਅਕਾਲ
ਸਤ, ਸਸ਼੍ਰੀ ਅਕਾਲ ਹੋਰ ਠੀਕ ਓ
ਹਾਂਜੀ, ਠੀਕ ਆ, ਤੁਸੀਂ ਸੁਣਾਓ
ਬਸ ਮੈਂ ਵੀ ਠੀਕ, ਹੋਰ ਕੀ ਕਰ ਰਹੋ
ਬਸ ਕੁਛ ਨੀ, ਦੁਪਹਿਰ ਦੀ ਲੱਗੀ ਸੀ ਤਿਆਰੀ ਕਰਨ
ਆਛਾ, ਕੀ ਬਣਾਇਆ
ਬਸ ਅੱਜ, ਛੋਲੇ ਬਣਾਏ ਚਿੱਟੇ
ਅੱਛਾ- ਅੱਛਾ
ਆਂ, ਮੈਂ ਉਸ ਨਾਲ ਤੜਕਾ ਪਾਇਆ ਮਸਾਂ, ਗਰਮੀ ਬਹੁਤ ਲੱਗ ਜ ਬਾਹਰ ਆ ਗਈ
ਅੱਛਾ ਗਰਮੀ ਬਹੁਤ ਹੋ ਗਈ ਹੁਣ, ਪਹਿਲੇ ਮੌਸਮ ਥੋੜਾ ਠੀਕ ਹੋ ਗਿਆ ਸੀ ਵਿਚ
ਹਾਂ, ਰਾਤੀ ਵੀ ਠੀਕ ਰਿਹਾ, ਹੁਣ ਜ਼ਿਆਦਾ ਗਰਮੀ ਭਰ ਗਈ
ਹਾਂ
ਹੋਰ, ਤੁਸੀਂ ਕੀ ਕਰਦੇ ਪਏ?
ਬਸ ਮੈਂ ਪ੍ਰੋਜੈਕਟ ਬਣਾ ਰਹੀ ਸੀ, ਬੱਚਿਆਂ ਦੇ।
ਅੱਛਾ, ਅੱਛਾ।
ਹਾਂ
ਕੇ, ਕਿਹਦੇ, ਕੇੜੇ ਵਾਲੇ ਸੀ?
ਹਿੰਦੀ ਸਬਜੈਕਟ ਦੇ, ਟਰੀ ਬਣਾਣਾ ਵ ਵਰਨਮਾਲਾਂ ਦਾ, ਹਾਂ ਉਹਦੇ 'ਚ ਰ ਕੋਈ ਫਰੂਟ ਤੇ, ਉੱਪਰ ਇੱਕ ਲੈਟਰ ਲਿਖਣਾ। ਤੇ ਪੂਰਾ ਟਰੀ ਬਣਾਣਾ ਉਹਦਾ।
ਅੱਛਾ।
ਹੂੰਮ।
ਤੇ, ਮਤਲਬ ਏ ਛੁੱਟੀਆਂ ਦਾ ਕੰਮ ਏ ਹਜੇ।
ਹਾਂਜੀ।
ਬੱਚੇ ਦੀ ਛੁੱਟੀਆਂ ਦਾ ਕੰਮ ਏ ਹਜੇ ਕੇ, ਜਾਂ ਆਪਣਾ ਕੋਈ?
ਛੁੱਟੀਆਂ ਦਾ ਕੰਮ।
ਅੱਛਾ -ਅੱਛਾ, ਆਹ ਛੋਟੇ ਬੱਚਿਆ ਦਾ ਫਿਰ, ਮੁਸ਼ਕਿਲ ਹੋ ਜਾਂਦੀ ਏ, ਆਪੇ ਈ ਬਣਾਣੇ ਪੈੰਦੇ
ਹਮ
ਹੋਰ, ਬੱਚੇ ਆਏ ਤੇ ਨੀ ਹਜੇ
ਨਹੀਂ, ਥੋੜ੍ਹਾ ਆਈਡੀਆ ਦੋ, ਕਿਸ ਤਰ੍ਹਾਂ ਬਣਾਵਾਂ, ਸਮਝ ਨੀ ਆ ਰਹੀ ਕੁਛ।
ਕਿਸੀ ਪ੍ਰੋਜੈਕਟ ਦਾ?
ਹਾਂ।
ਪ੍ਰੋਜੈਕਟ, ਮੈਨੂੰ ਵੀ ਕਾਫੀ ਦੇਰ ਹੋ ਗਈ, ਹੁਣ ਬਣਾਏ। ਕਿਉਂਕਿ ਸਾਡੇ ਜਦੋਂ ਅਸੀਂ ਪੜ੍ਹਦੇ ਹੀ, ਓਦੋਂ ਇੰਨੇ ਪ੍ਰੋਬਜੈਕਟ ਨੀ ਸੀ ਹੁੰਦੇ ਬਸ ਖਾਲੀ, ਕੰਮ ਹੀ ਦਿੰਦੇ ਸੀ ਸਕੂਲ ਦਾ, ਤੇ ਯਾਦ ਕਰਦੇ। ਹੁਣ ਤੇ ਪ੍ਰੋਜੈਕਟ ਈ ਬੜੇ ਜਬਰਦਸਤ ਬਣਾਉਂਦੇ ਨੇ, ਪੂਰੀ ਮੋਡਲ ਤਿਆਰ ਕਰਨੀ ਪੈਂਦੀ ਏ।
ਅੱਛਾ, ਹਾਂ ਹੁਣ ਤੇ ਇੰਨੇ ਸਾਰੇ ਪ੍ਰੋਜੈਕਟ ਦਿੰਦਾ ਨਾ।
ਹਾਂ।
ਆਪੇ ਤੇ ਬੱਚੇ ਫਰੀ ਹੁੰਦੈ ਦੂਜਿਆਂ ਨੂੰ ਤੰਗ ਕੀਤਾ ਵਾ ਹੁੰਦਾ।
ਹਾਂ। ਕੋਈ ਨਾ ਓ ਪ੍ਰੋਜੈਕਟ ਬਸ ਜਿਸ ਚੀਜ਼ ਦੇ ਬਾਰੇ ਵੀ ਬਣਾਣੈ ਉਨੂੰ ਪੈਲੇ ਦੇਖ ਲੋ ਨੈੱਟ ਚ ਈ ਆ ਜਾਂਦੈ ਸਭ ਕੁਸ਼ ਤ ਓ ਫਿਰ ਜਿਸ ਤਰਾਂ ਬਣਾਣਾ ਕਲਰ ਕਰਨੈ ਉਦਾ ਚਾਟ ਪੇਪਰ ਦੀ ਕਟਿੰਗ ਕਰਨੀ ਫੇਰ ਉਨੂੰ ਗਮ ਲਗਾਓ, ਫਿਕਸ ਕਰੋ ਫੇਰ ਉਸ ਬਾਰੇ ਉਦੀ ਥਿਊਰੀ ਲਿਖੋ ਜੋ ਵੀ ਲਿਖਣੈ।
ਹਾਂ ਨੇ ਐ ਤੇ ਮੈਂ ਆਪਣੇ ਆਈਡੀਏ ਨਾਲ ਬਣਾਣੀ ਪੀ ਆ।
ਅੱਛਾ।
ਹਾਂ।
ਹਾਂ ਫੇਰ ਜਿਸ ਸਾਬ ਦਾ ਪ੍ਰੋਜੈਕਟ ਏ ਤੇ ਉਸ ਸਾਬ ਦਾ ਈ ਬਣੇਗਾ ਨਾ ਅੱਗੋ ਉਦਾ ਜੋ ਵੀ ਲਿਖਣੈ।
ਹੂੰ।
ਹੋਰ, ਬਸ ਠੀਕ ਏ।
ਅੱਛਾ।
ਹਾਂ ਤੁਸੀ ਸੁਣਾਓ?
ਬਸ ਮੈਂ ਵੀ ਠੀਕ। ਹੋਰ ਕਿੱਥੇ ਸਾਰੇ?
ਕਿਤੇ ਵੀ ਨੀ ਜਾ ਰੇ ਅਸੀਂ ਤੇ ਬਸ ਏਥੇ ਈ ਘਾਰ ਈ ਬੈਠੇ ਵੇ ਸੀ ਮੈਂ ਖੇਆ ਚਲੋ ਥੋੜਾ ਖਾਣਾ ਬਣਾ ਕੇ ਤੇ ਬੈਠ ਦੇ ਆ ਗਰਮੀਂ ਬੜੀ ਏ ਸੀ ਲਗਾਣਾ ਸੀ ਥੋੜਾ ਪਸੀਨਾ ਸੁੱਕ ਲੇ ਫੇਰ ਈ ਲਗਾਵਾਂਗੇ।
ਹਾਂ। ਅੱਧੀ ਗਰਮੀ ਤੇ ਏ ਸੀ ਨਾਲ ਹੋਈ ਦੀ ਏ।
ਹਾਂ ਬੜੀ ਹੀਟ ਏ ਬਾਰ ਬੋਤ ਜਿਆਦਾ।
ਹੂੰ।
ਬਾਰ ਇਸ ਤਰ੍ਹਾਂ ਲੱਗਦਾ ਜਿਨਾ ਪਤਾ ਨੀ ਕੇੜੇ ਰੇਗਿਸਤਾਨ 'ਚ ਆ ਕੇ ਬੈਠ ਗੇ ਆ ਬਹੁਤ ਈ ਜਿਆਦਾ ਹੀਟ ਏ। ਸ਼ਾਮ ਟਾਈਮ 'ਤੇ ਹੋ ਜਾਂਦੀ ਏ ਥੋੜੀ ਹਵਾ। ਹਾਂ।
ਹੂੰ। ਅੱਛਾ।
ਹਾਂ, ਹੋਰ ਸੁਣਾਓ?
ਬਸ ਵਧੀਆ ਛੁੱਟੀਆਂ ਖ਼ਤਮ ਹੋਣ ਵਾਲੀਆਂ। ਹੋਰ ਕੋਈ ਪਲੈਨ ਹੈ ਕਿਤੇ ਜਾਣ ਦਾ?
ਹੁਣ ਫਿਲਹਾਲ ਤੇ ਹੁਣ ਮੁਸ਼ਕਿਲ ਈ ਐ ਬਰਸਾਤ ਵੀ ਸ਼ੁਰੂ ਹੋਗੀ ਦੀ ਐ। ਬਾਰਿਸ਼ ਦਾ ਵੀ ਮੌਸਮ ਹੁਣ ਕਿਸੇ ਟਾਈਮ ਵੀ ਬਾਰਿਸ਼ ਆ ਸਕਦੀ ਏ ਫੇਰ ਬਸ ਤਿਆਗ ਵਿੱਚ ਵੀ ਪਾਣੀ ਆ ਜਾਂਦੈ ਬੜਾ ਕਿਸੇ ਟਾਈਮ ਹੁਣ ਨੀ ਜਾਣਾ ਬਾਅ ਚੋਂ ਦੇਖਾਂਗੇ ਥੋੜਾ
ਨਈ ਤੁਸੀਂ ਕੈ ਰੇ ਸੀ ਨਾ ਕਿ ਆਪਣੀ ਨੂੰ-ਨੂੰ ਲੈਣ ਜਾਣਾ ਵੇ।
ਹਾਂ ਓ ਜੇ ਉਦੀ ਸਲਾਅ ਜਦੋਂ ਸਾਨੂੰ ਦੱਸੇਗੀ ਬਈ ਆਣੈ ਉਸ ਤੋਂ ਇੱਕ ਦਿਨ ਪੈਲੇ ਹੀ ਜਾਵਾਂਗੇ ਫੇਰ।
ਅੱਛਾ। ਹੋਰ।
ਹੋਰ ਸੁਨਾਓ?
ਬਸ ਠੀਕ।
ਹੂੰ।
ਨਾਸ਼ਤੇ ਚ ਕੀ ਖਾਧਾ ਸਵੇਰੇ?
ਹੋਰ ਸੁਨਾਓ? ਕੀ ਕਰਦੇ ਪਏ ਸੀ? ਓਕ ਛਾ।
ਹੂੰ।
ਅੱਛਾ।
ਹਾਂਜੀ ਹਾਂਜੀ।
ਤੁਸੀ ਕੀ ਬਨਾਆ ਅੱਜ?
ਅੱਜ ਅਸੀ ਮੰਮੀ ਨੇ ਪਤਾ ਨੀ ਕੀ ਦਾਲ ਬਨਾਈ ਹੋਈ ਸ਼ਾਇਦ। ਹਾਂ।
ਨਾਲ ਚਾਵਲ।
ਹੂੰ।
ਚਾਵਲ ਬਨਾਏ ਫੁਲਕੇ।
ਚਾਵਲ ਈ ਖਾਂਨੇ ਆ ਅਸੀ ਦੁਪੇਰੇ।
ਅੱਛਾ ਅੱਛਾ।
ਹਾਂਜੀ।
ਹਾਂ ਗਰਮੀ ਚ ਚਾਵਲ ਈ ਜਾਦਾ ਖਾਧੇ ਜਾਂਦੇ ਫੁਲਕਆਂ ਦਾ ਤੇ ਇੰਨਾ ਹੁੰਦਾ ਨੀ।
ਹੂੰ। ਹੋਰ ਨਾਸ਼ਤੇ ਚ ਕੀ ਬਨਾਆ ਸੀ?
ਨਾਸ਼ਤਾ ਸਿੰਪਲ ਈ ਏ ਗਰਮੀ ਚ ਕੁੱਛ ਖਾਧਾ ਨੀ ਗਆ ਨਾ ਹੀ ਭੁੱਖ ਲੱਗੀ ਐਨੀ। ਬਸ ਸਵੇਰੇ ਮੈਂ ਇੱਕ ਸਿੰਪਲ ਫੁਲਕਾ ਈ ਖਾਧਾ ਸੀ। ਪੇਲੇ ਚਾ ਪੀਤੀ ਏ। ਨਾਲ ਬਿਸਕੁੱਟ ਖਾਧੇ ਸੀ ਕੋਈ ਅੱਠ ਸਵਾ ਅੱਠ ਵਜੇ।
ਅੱਛਾ।
ਓਦੇ ਬਾਦ ਨਾਸ਼ਤਾ ਬਨਾਆ ਸੀ ਐਨਾ ਦੇ ਬੱਚਆਂ ਦੇ ਪਾਪਾ ਦਾ ਤੇ ਓ ਖਾ ਕੇ ਗਆ।
ਹੂੰ।
ਫੇਰ ਓਦੇ ਬਾਦ ਮੈਂ ਦੁਬਾਰਾ ਅਪਨੇ ਅਸਤੇ ਤੇ ਇੱਕ ਬੇਟੀ ਵਾਸਤੇ ਬਨਾਆ ਥੋੜੇ ਜੇ ਦੋ ਕੀਕੇ ਅਪਨੇ ਤੇ ਇੱਕ ਓਦਾ।
ਅੱਛਾ।
ਬਸ ਸਿੰਪਲ ਈ ਸੀ ਨਾਸ਼ਤਾ ਹੁਨ ਦੁਪੇਰ ਟੈਮ ਤੇ ਫਿਰ ਭੁੱਖ ਲੱਗ ਜੇਗਿ ਅੱਛੇ ਤਰੀਕੇ ਨਾਲ।
ਹੇ
ਬਸ ਫੇਰ ਖਾਓ ਪੀਓ ਤੇ ਫੇਰ ਰੈਸਟ ਐ ਥੋੜੀ ਦੇਰ ਓਦੇ ਬਾਦ ਫੇਰ ਕੰਮ ਚਾਲੂ ਸ਼ਾਮ ਦਾ।
ਹੋਚ ਬਸ ਠੀਕ ਸਾਰੇ।
ਹੂੰ। ਆ ਗੇ ਬੱਚੇ ਟਿਊਸ਼ਨ ਵਾਲੇ ਆਂਦੇ ਆ ਹੁਨ?
ਹਾਂ ਆਨ ਵਾਲੇ ਹੋਨੇ ਆ ਇੱਕ ਵਜੇ ਕਯਾ ਸੀ ਆ ਜਾਨਾ।
ਅੱਛਾ।
ਹਾਂ ਹੁਨ ਕੱਲ ਆਏਆ ਸੀਂ ਫੋਨ ਭੇਜਾ ਯਾਂ ਨਈਂ ਮੈਂ ਕੇਆ ਭੇਜ ਦੋ।
ਹਾਂ ਬਸ ਹੁਨ ਛੁੱਟੀਆਂ ਹੁੰਦੀਆਂ ਤਿਆਰੀ ਆ ਪੇਪਰਾਂ ਨੂੰ ਹੋ ਜਾਂਨੀ ਆ ਫੇ ਕਈਆਂ ਦੇ ਸੋਮਵਾਰ ਖੁੱਲ੍ਹੇ ਸਕੂਲ ਤੇ ਬਾਕੀ ਤੇ ਦੇ ਬਾਅਦ ਖੁੱਲੀ ਜਾਨੇ ਐ ਤਕਰੀਬਨ
ਬਸ ਹੁਨ ਪੈਲੇ ਛੁੱਟੀਆਂ ਪਾਂਦੇ ਸੀ ਦੋ ਮੀਨੇ ਦੀ ਦੋ ਢਾਈ ਮੀਨੇ ਦੀ ਹੁਨ ਇੱਕ ਮੀਨੇ ਦੀ ਛੁੱਟੀ ਪਾਂਦੇ ਆ ਸਿਰਫ
ਹੁਣ ਛੁੱਟੀਆਂ ਵੀ ਥੋੜੀਐ ਜਿੰਨੇ ਗਰਮੀ ਵਧਦੀ ਐ ਫਿਰ ਪਾ ਦਿੰਦੇ ਆ।
ਹੋਮਵਰਕ ਇੰਨਾ ਜ਼ਾਅਦਾ ਦੇ ਦਿੰਦੇ ਐ।
ਹੂੰ ਯਾਦ ਕਰੋ ਨਾ ਕਰੋ ਲਿਖਨਾ ਜ਼ਰੂਰੀ ਐ।
ਹਾਂ।
ਹੋਰ ਬਸ ਵਦੀਆ।
ਹੋਰ ਆਂਦਾ ਐ ਫੋਨ ਨਈਂ ਠੀਕ ਐ ਹੁਨ ਪੈਲੇ ਕੋਲੋਂ
ਆਵਾਜ਼ ਹਜੇ ਵੀ ਭਾਰੀ-ਭਾਰੀ ਲੱਗਦੀ ਪਈ ਆ।
ਥੋੜਾ ਬੋਤਾ ਅਸਰ ਹੈ ਉਂਜ ਠੀਕ ਐ ਪੈਲੇ ਨਾਲੋਂ
ਅੱਛਾ।
ਹੂੰ। ਹੋਰ ਆਂਦੇ ਐ ਫੋਨ।
ਹਾਂ। ਆ ਜਾਂਦੇ ਐ।
ਅੱਛਾ। ਠੀਕ ਐ।
ਓ ਤੁਸੀਂ ਆਪਨਾ ਨੇਲ ਆਰਟਸ ਵੀ ਖੋਲੇਆ ਸੀ ਨਾ।
ਹਾਂ।
ਓਦਾ ਕੰਮ ਚੱਲ ਰਿਆ ਯਾ ਹਜੇ ਨਈਂ।
ਹਜੇ ਕੋਈ ਹੈ ਈ ਨੀ ਓ ਫੰਕਸ਼ਨ ਵਗੈਰਾ। ਕੁਛ ਹੈ ਜਿੱਦਾਂ ਨੂੰ ਬੜਾ ਜ਼ਰੂਰੀ ਹੁੰਦੇ। ਓ ਕਰਵਾਦੇ ਨੇ ਬਸ
ਅੱਛਾ-ਅੱਛਾ।
ਹੂੰ।
ਅੱਛਾ ਹੋਰ ਐਡ ਵਗੈਰਾ ਵੀ ਆ ਰੀ ਐ।
ਨਈਂ ਪੁੱਛੇਆ ਸੀ ਇੱਕ ਦੋ ਜਾਨੀਆਂ ਨੇ। ਫਿਰ ਓ ਆਏ ਈ ਨੀ ਨਾ ਮੈਂ ਕੁੱਛ ਕਿਆ ਓਨਾਂ ਲੋਕੋ ਦੇ
ਅੱਛਾ।
ਹੂੰ ਕਰਵਾਨੀ ਐ ਹੁਨ।
ਐਡ ਹੋਏਗੀ ਤੇ ਫਿਰ ਥੋੜਾ ਚੱਲ ਜਾਂਦਾ ਪਰ ਅਜੇ ਕਰਵਾਨ ਦਾ ਕੋਈ ਫੈਦਾ ਨੀ। ਕਿਸੇ ਨੇ ਆਨਾ ਈ ਨੀ ਸ਼ਾਦੀਆਂ ਹੋਨ ਚੱਲਨ ਫਿਰ ਈ ਏ ਵਿਆ ਵਗੈਰਾ।
ਹੂੰ।
ਹੋਰ?
ਬਸ ਵਦੀਆ। ਅੱਛਾ।
ਹੋਰ ਕੀ ਕਰਦੇ ਪੇ ਓ?
ਹੋਰ ਸਫਾਈ ਹੋਗੀ?
ਹਾਂ ਹੋ ਗਈ ਸਫਾਈ ਵੀ ਹੋ ਗਈ ਭਾਂਡੇ ਵੀ ਹੋ ਗਏ ਆ ਤੇ ਕੱਪੜੇ ਥੋੜੇ ਸੀ। ਕਿ ਓ ਨਈ ਧੋਤੇ ਮੈ, ਕਿਓਕੇ ਕੱਲ੍ਹ ਦੇਖਾਂਗੀ ਇੱਕ ਬਸ ਦੋ ਜੋੜੇ ਸੀ ਕੱਪੜੇਆਂ ਦੇ।
ਹੂੰ
ਆਲਸ ਪੈ ਗੇਆ ਬਸ ਕੱਲ ਜੇੜੇ ਧੋਤੇ ਸੀ ਓ ਫੋਲਡ ਵਗੈਰਾ ਕੀਤੇ ਤੈਅ ਲਗਾਏ ਆ, ਪ੍ਰੈੱਸ ਨਈ ਕੀਤੇ ਪ੍ਰੈੱਸ ਸ਼ਾਮੀ ਕਰਾਂਗੀ।
ਅੱਛਾ।
ਹਾਂ।
ਠੀਕ ਏ।
ਇੱਕ ਓ ਕੱਲ ਓ ਗੁਰਪੂਰਬ ਵੀ ਐ ਨਾ।
ਹਾਂਜੀ?
ਕੱਲ ਗੁਰਪੂਰਬ ਵੀ ਐ ਨਾ।
ਅੱਛਾ।
ਅ ਗੁਰ ਅਰਜਨ ਦੇਵ ਜੀ ਦਾ। ਤੇ ਓ ਗਰਮੀ ਵੀ ਬੜੀ ਐ, ਜਾਣਾ ਵੀ ਜ਼ਰੂਰੀ ਐ। ਮੌਸਮ ਵੀ ਵੈਸੇ ਇਸ ਤਰ੍ਹਾਂ ਈ ਐ। ਜੇ ਬਾਰਿਸ਼ ਆ ਗਈ ਤਾਂ ਬੜਾ ਗੰਦਾ ਓ ਚਿੱਕੜ -ਚਿੱਕੜ ਹੋ ਜਾਣਾ।
ਹੂੰ, ਤੇ ਗਰਮੀ ਵੀ ਤੇ ਕਿੰਨੀ ਆ।
ਆ ਜਾਂਦੀਆ, ਚਲੋ ਠੀਕ ਐ ਫੇਰ ਮੈਂ ਹਾਂ, ਬਾਚੋਂ ਕਰਾਂਗੇ।
ਠੀਕ ਐ ਸਤਿ ਸ਼੍ਰੀ ਅਕਾਲ।